ਸਤਿ ਸ਼੍ਰੀ ਆਕਾਲ ਜੀ ਕੀ ਹਾਲ ਨੇ।
ਬਸ ਵਧੀਆ ਤੁਸੀਂ ਸੁਣਾਓ।
ਹੋਰ ਕੀ ਕਰ ਰਏ ਓ।
ਜੀ ਬਸ ਬੈਠੇ ਸੀ ਬੱਚਿਆਂ ਨਾਲ ਥੋੜੇ ਡਿਨਰ ਵਗੈਰਾ ਕਰਾ ਰਏ ਸੀ।
ਅੱਛਾ ਜੀ ਡਿਨਰ ਕਰਾ ਰਏ ਸੀ। ਤੁਸੀਂ ਨੀ ਕੀਤਾ ਕਰਨਾ।
ਨਈ ਮੈਂ ਤੇ ਕਰ ਲਿਆ ਸੀ ਪਰ ਬੱਚੇ ਥੋੜੇ ਸ਼ੈਤਾਨ ਹੋ ਰਏ ਨੇ ਨਾਨੀ ਘਰ ਆਏ ਦੇ ਨੇ ਤੇ ਸ਼ੈਤਾਨੀਆਂ 'ਚ ਮਸਤ ਨੇ।
ਓ ਥੋੜ੍ਹਾ ਲੇਟ-ਲੇਟ ਹੋ ਰਿਆ।
ਅੱਛਾ ਤੇ ਬੱਚਿਆਂ ਨੂੰ ਫਿਰ ਰੋਟੀ ਖਵਾ ਦਿੱਤੀ ਤੁਸੀ
ਹਾਂਜੀ ਖਵਾ ਤੀ ਏ। ਹੂੰ ਔਰ
ਆਪਣਾ ਫਿਰ ਇੰਜੋਏ ਕਰ ਰਏ ਹੋ ਤੁਸੀ ਹੈਂ ਪੇਕੇ ਆ ਕੇ
ਬਿਲਕੁਲ ਜੀ ਬੋਤ ਜਾਦਾ ਬਿਜ਼ੀ ਹੈਗੇ ਇੱਧਰ
ਜੀ
ਹਹੂੰ ਥੋੜਾ ਬਿਜੀ਼ ਵੀ ਹੋਏ ਦੇ ਆਂ, ਬੱਚੇ ਵੀ ਬਿਜੀ਼ ਨੇ।
ਓਥੇ ਘੁੰਮਨ ਨੀ ਗਏ ਕਿਦਰੇ?
ਹਾਂ ਬਸ ਏਦਰ ਮੂਅਲਸ ਵਗੇਰਾ ਈ ਗਏ ਸੀ।
ਓਥੇ ਮੋਲ ਹੈਗੇ ਨੇ ਅਪਣਾ ਜਿੱਥੇ ਤੂਸੀ ਹੋ?
ਹਾਂਜੀ ਮੋਲ ਹੈਗੇ ਨੇ।
ਮੋਲ ਚ' ਫੇਰ ਕੀ-ਕੀ ਕੀਤਾ ਜੇ?
ਕੁੱਛ ਵੀ ਨੀ ਬੱਚੇਆਂ ਨੂੰ ਥੋੜੇ ਗੇਮਸ ਵਗੈਰਾ ਖੀਲਵਾਤੇ ਨੇ।
ਕਿੰਨੇ ਬੱਚੇ ਹੈਗੇ ਆ?
ਦੋ ਆਈਆਂ।
ਦੋ ਬੱਚੇ, ਦੋਨਾਂ ਨੇ ਤੂਆਡਾ ਸਿਰ ਖਾੱਦਾ ਹੋਣਾ ਪੂਰਾ?
ਐਦਾਂ ਈ ਮੇਰੇ ਹੈਗੇ ਆ ਦੋ ਬੱਚੇ
ਓਨੇ ਵੀ ਆਪਣੀ ਮੱਮਾ ਦਾ ਬੜਾ ਸੇਰ ਖਾਦਾ ਦੈ।
ਓ ਪੇਕੇ ਗਏ ਹੋਏ ਨ?
ਫਿਲਾਲ ਓ ਵੀ ਆਪਣੇ, ਨਾਨੀ ਘਾਰ ਗਏਦੇ ਨ। ਓ ਡੇਲੀ ਨਾਨੀ ਨੂੰ ਫੋਨ ਕਰਦੇ ਰੇ ਸਨ
ਹੂੰ
ਫੇਰ ਓਨਾਂ ਦਾ ਲੈ ਗੇਆ ਬ੍ਰਦਰ ਲੈ ਗੇਆ ਓਨਾਂ ਦਾ, ਬ੍ਰਦਰ ਲੈ ਕੇ ਚਲੇਗੇ ਨ ਓਨਾਂ ਨ, ਹਾਂਜੀ।
ਹੋਨ ਤੂਸੀ ਲੈਨ ਜਾਓਗੇ?
ਹਾਂਜੀ, ਲੈਨ ਜਾਵਾਂਗੇ ਆਪਾਂ।
ਓਦਰ ਕੀ ਆਏਆ ਮੇਨ ਓਦਰ? ਫੇਮਸ ਕੀ ਹੈਗਾ
ਮੇਨ ਫੇਮਸ ਓਥੇ ਹੈਗੈ ਜੇੜੀ ਓ ਤੁਸੀ ਸੈ਼ਦ ਓ ਫਿਲਮ ਵੇਖੀ ਹੋਏਗੀ ਏੱਕ ਸਲਮਾਨ ਖਾਨ ਦੀ ਫਿਲਮ ਹੈਗੀ ਏ।
ਅੱਛਾ ਜੇ
ਓ ਸੁਲਤਾਨ ਫਿਲਮ ਵੇਖੀ ਹੋਏਗੀ ਤੁਸੀਂ?
ਸੁਲਤਾਨ ਪਿੱਚਰ ਓਥੇ ਬਨੀ ਦੀ ਓਨਾ ਦੇ ਸੈ਼ਰ ਬਨੀ ਰੇਵਾੜੀ ਜੰਕਸ਼ਨ ਏਚ।
ਠੀਕ ਐ-ਠੀਕ ਐ।
ਜੀ ਓ ਪ੍ਰੋਪਰ ਫਿਲਮ ਜਿੰਨੀ ਵੀ ਸ਼ੂਟ ਹੋਈ ਏ, ਸਾਰੀ ਓਦਰ ਈ ਹੋਈਦੀ ਏ। ਹਰਿਆਨਵੀ ਟੱਚ ਹੈਗਾ ਨਾ ਸਾਰਾ ਓਦਰ। ਓ ਸਾਰੀ ਫੀਲਮ ਓਦਰ ਈ ਦੇਖੀ ਸੁਲਤਾਨ ਤੂਸੀ?
ਦੇਖੀ ਏ।
ਹਾਂਜੀ-ਹਾਂਜੀ।
ਰਾਸ ਰਾਸਲਰ ਵਾਲੀ?
ਹਾਂਜੀੇ-ਹਾਂਜੀ, ਰੈਸਲਰ ਵਾਲੀ ਹੈਗੀ ਏ। ਹੂੰ। ਓਥੇ ਅਪਨਾ ਜੇੜਾ ਮੇਨ ਹੈਗੈ ਨਾ ਓਥੇ ਨਾ ਇੰਜਨ ਰੱਖੇ ਹੋਏ ਨ, ਓਲਡ-ਓਲਡ ਮੋਡਲ। ਮੋੜਲ ਦੇ ਇੰਜਨ ਹੈਗੇ ਨ ਓਥੇ ਤੇ ਓ ਦੇਖਨ ਅਲੇ ਹੈਗੇ ਨ ਓਥੇ।
ਅੱਛਾ ਜੀ। ਹੂੰ ਹੂੰ।
ਹੋਰ
ਬਾਕੀ ਜਿਹੜੀ ਹੋਬੀਜ਼ ਵਗੈਰਾ ਕੀ ਹੈਗੀ?
ਹੋਬੀ ਸਾਡੀ ਕ੍ਰਿਕਟ ਹੈਗੀ ਏ, ਮੇਨ ਕ੍ਰਿਕਟ ਖੇਡੀ ਦਾ।
ਅੱਛਾ ਤੇ ਤੁਸੀਂ ਵੀ
ਸਾਡੇ ਟੂਰਨਾਮੈਂਟ ਚੱਲ ਦੇ ਹੈਗੇ ਨ।
ਅੱਛਾ
ਟੂਰਨਾਮੈਂਟ ਚੱਲ ਰਹਿਣ ਕੱਲ੍ਹ ਟੂਰਨਾਮੈਂਟ ਦਾ
ਫਿਫਥ ਮੈਚ ਹੈਗਾ ਜੇ।
ਅੱਛਾ ਤੁਸੀਂ ਵੀ ਕੋਈ ਅਕੈਡਮੀ ਜੁਆਇਨ ਕੀਤੀ ਹੋਈ ਸੀ?
ਨਈ ਅਕੈਡਮੀ ਤਾਂ ਨੀ ਜੁਆਇਨ ਕੀਤੀ ਹੈਗੀ ਆਪਾਂ ਮੌਕਾ ਨੀ ਮਿਲਿਆ ਸਾਨੂੰ ਅਕੈਡਮੀ ਜੁਆਇਨ ਕਰਨ ਦਾ।
ਅੱਛਾ
ਫਾਦਰ ਸਾਹਿਬ ਸਾਡੇ ਹੈਗੇ ਸਨ। ਵਧੀਆ ਕ੍ਰਿਕਟ ਖੇਡਦੇ ਸਨ।
ਅੱਛਾ।
ਉਹਨਾਂ ਕੋਲ ਹੀ ਥੋੜਾ ਬੋਤਾ ਹੁਨਰ ਲਿਆਤਾ ਸੀ ਉਹੀ ਆਪਾ ਹੁਣ ਖੇਡ ਦੇ ਹੈਗੇ ਉਹਨਾਂ ਨੂੰ ਵੇਖ-ਵੇਖ ਕੇ ਸਿੱਖੀਣਾ।
ਤੇ ਤੁਹਾਡੇ ਫਾਦਰ ਸਾਹਿਬ ਵੀ ਕੋਈ ਕ੍ਰਿਕਟ ਟੀਮ ਦੇ ਵਿੱਚ ਹੀ ਹੈਗੇ ਸੀ ਜਿਵੇਂ ਹੂੰ ਨੈਸ਼ਨਲ ਯਾ
ਨਈ-ਨਈ ਨੈਸ਼ਨਲ ਤੇ ਨੀ ਬਈ ਇਨਾ ਫੇਮਸ ਹੈਗੇ ਸਨ ਬਈ ਆਪਣੇ ਟਾਈਮ ਉਹ ਨੂੰ ਸ਼ਾਇਦ ਇੱਕ ਲੈਟਰ ਵੀ ਆਇ ਦਾ ਸੀ ਕਪਿਲ ਦੇਵ ਦੇ ਟਾਈਮ। ਕਪਿਲ ਦੇਵ ਦੇ ਟਾਈਮ ਲੈਟਰ ਵੀ ਆਇਆ ਹੈਗਾ ਸੀ ਤੇ ਉਹ ਬਸ ਥੋੜੀ ਫੈਮਲੀ ਪ੍ਰੋਬਲਮ ਕਰਨ ਜਾ ਨੀ ਪਾਏ ਨੀ ਤਾਂ ਬੋਤ ਵਧੀਆ ਖੇਡ ਦੇ ਆਇ ਆਲਰਾਓਡਰ ਹੈਗੇ ਨ ਲੈਫ ਲੈਫਟੀ ਹੈਗੇ ਸਨ, ਆਲ ਰਾਉਂਡਰ ਹੈਗੇ ਨ। ਕੋਈ ਉਹਨਾਂ ਨੇ ਵੀ ਅਕੈਡਮੀ-ਅੂਡਮੀ ਕੋਈ ਨੀ ਜੁਆਇਨ ਕੀਤੀ ਵੀ ਸੀ ਬੋਤ ਫੇਮਸ ਹੈਗੇ ਸਨ ਬੋਤ ਮੈਂ ਕਹਿੰਦਾ ਬੜੇ-ਬੜੇ ਸ਼ਹਿਰ ਚ ਨਾਮ ਹੈਗਾ ਸੀ ਉਹਨਾਂ ਦਾ। ਬੜੇ ਲੰਬੇ ਹੀਟ ਬੜੇ-ਬੜੇ ਲੰਬੇ ਹੀਟਪ ਕਰ ਦੇ ਸਨ। ਸਿਕਸ ਮਾਰਦੇ ਸਨ ਬੜੇ ਲੰਬੇ-ਲੰਬੇ।
ਨਈ ਓ ਪੁਛਦੀ ਮੈ ਕੇ
ਹਾਂਜੀ ਹਾਂਜੀ। ਹੋਰ ਤੁਸੀਂ ਸੁਣਾਓ ਤੁਆਡੀ ਹੋਬੀਸ ਵਗੈਰਾ ਕੀ ਹੈਗੀ ਐ।
ਮੇਰੀ ਤੇ ਹੈਗੀ ਏ ਜਿਵੇ ਨਿਕਲ ਵਗੈਰਾ ਲੈਣ।
ਹੈਜੀ
ਜਿਵੇਂ ਅੱਜ- ਕੱਲ੍ਹ ਚੱਲ ਰਿਹਾ ਟਰੈਂਡ ਮੇਕਅੱਪ ਦਾ। ਮੇਕਅਪ ਕਰਨ ਦਾ ਸਿੱਖਣ ਦਾ ਹੂੰ
ਤੇ ਤੁਸੀਂ ਵੈਸੀ ਮੈਕਪ।
ਨਈ- ਨਈ ਮੈਂ ਇਦਾਂ ਥੋੜ੍ਹੀ ਬੱਚਿਆਂ ਨੂੰ ਬਸ ਕਰਕੇ ਮੈਂ ਇਹ ਨੂੰ ਕੁਛ ਕਰ ਪਾਓਗੀ।
ਅੱਛਾ ਜੀ।
ਹੂੰ
ਬੱਚੇ ਵੀ ਨੀ ਕਰਨ ਦਿੰਦੇ ਬੱਚੇ ਅਸੀਂ ਕਹਿ ਰਹੇ ਓ ਮੇਰੇ ਛੋਟਾ ਬੱਚਾ ਐ ਇੱਕ ਉਹ ਬੜਾ ਤੰਗ ਕਰਦਾ ਹੈਗਾ। ਬੜਾ ਨੋਟੀ ਹੈਗਾ ਵੇ। ਤੁਸੀਂ ਦੱਸ ਰੇ ਓ। ਤੇ ਗੁੜੀਆ ਤੁਹਾਡੀ ਫੇਰ, ਵੱਡੀ ਹੈਗੀ ਗੁੜੀਆਂ।
ਹਾਂ, ਉਹ ਤੇ ਗੁੜੀਆ ਤੇ ਵੱਡੀ ਹੈਗੀ ਐਂ।
ਅੱਛਾ ਤੇ ਮੇ ਕਿਹਾ ਫੇਰ ਤੁਸੀਂ ਸੋਚਿਆਂ ਹੈਗਾ, ਅੱਗੇ ਕਰਨ ਵਾਸਤੇ
ਸੋਚਿਆ ਦਾ ਬਸ, ਮੈਂ ਥੋੜਾ ਬੱਚਾ ਵੱਡਾ ਹੋਇਆ।
ਤੇ ਆਪਣਾ ਕਿਹੜੀ ਅਕੈਡਮੀ-ਅਕੈਡਮੀ ਵਗ਼ੈਰਾ ਸੋਚੀਂ ਹੋਣੀ, ਕਿਧਰੋਂ ਕਰਨ ਦੀ।
ਮੈਂ ਤੇ, ਯਾ ਤੋਂ ਮੋਹਾਲੀ ਤੋ ਸੋਚਿਆਂ ਦਾ, ਚੰਡੀਗੜ੍ਹ ਤੋ। ਜਾਂ ਫੇਰ, ਦਿੱਲੀ।
ਪਤਾ ਨੀ, ਵੈਸੇ ਇਹਦਾ ਟਰੈਂਡ ਵੀ ਵਾਧੂ ਈ ਹੈਗਾ। ਐਸੀ ਗੱਲ ਨੀ ਹੈਗੀ। ਬੋਤ ਟ੍ਰੈਂਡ ਹੈਗਾ। ਅੱਜ-ਕੱਲ੍ਹ ਸਾਡੇ ਇੱਥੇ ਰਿਸ਼ਤੇਦਾਰਾਂ 'ਚ
ਬਾਕੀ ਮੈਨੂੰ ਸ਼ੌਂਕ ਹੈਗਾ। ਸ਼ੁਰੂ ਤੋਂ ਹੀ ਹੈਗਾ ਕਿ ਮੈਂ ਬਸ ਅਗਰ ਸੱਚ ਏ, ਫਿਰ ਮੇਕਅੱਪ ਇੰਡਸਟਰੀ ਵਿੱਚ ਜਾਣਾ ਚਾਹੁੰਨੇ ਆ।
ਅੱਛਾ-ਅੱਛਾ-ਅੱਛਾ-ਅੱਛਾ। ਨਈ ਚਲੋ ਤੁਹਾਡਾ ਸ਼ੌਂਕ ਹੈਗਾ ਤੇ ਸ਼ੌਂਕ ਨੂੰ ਪੂਰਾ ਕਰੀ ਦਾ ਹੂ ਹੈਂ, ਸ਼ੌਂਕ ਨੂੰ ਮਾਰੀ ਦਾ ਨੀ ਹੁੰਦਾ।
ਬਸ ਐਈਓ ਸਮਝ ਲੋ, ਬੱਚਿਆਂ ਕਰਕੇ ਥੋੜ੍ਹਾ ਰੁਕੇ ਹੋਏ ਆਂ ਹੁਣ।
ਅੱਛਾ ਜੀ।
ਹੂੰ ਫਿਰ ਇੱਕ ਇਹ ਵੀ ਹੋ ਜਾਂਦਾ ਨਾ, ਸਿੱਖੀਏ ਕਿੱਧਰੋਂ। ਕਿ ਇੱਕ ਵਧੀਆ ਜਗ੍ਹਾ ਕਿਹੜੀ ਏ। ਦਿੱਲੀ ਜਾਣਾ ਚਾਹੀਦਾ ਯਾਂ ਉੱਧਰ ਜਾਣਾ ਚਾਹੀਦਾ, ਚੰਡੀਗੜ੍ਹ। ਜੋ ਸਾਨੂੰ ਨੇੜੇ ਐ, ਅਸੀਂ ਉੱਧਰੋਂ ਸਿੱਖਣਾ ਚਾਹੁੰਨੇ ਹਾਂ ਤੇ ਉੱਧਰ ਇੰਨੇ ਨੀਂ ਐ ਵਧੀਆ। ਜੋ ਦਿੱਲੀ ਉੱਧਰੋ ਜ਼ਿਆਦਾ ਪ੍ਰੋਫੈਸ਼ਨਲ ਹੈਗੇ ਨੇ।
ਅੱਛਾ, ਤੇ ਦਿੱਲੀ ਇਚ ਫਿਰ ਤੁਸੀਂ ਕੋਈ ਵੇਖਿਆ ਹੋਣਾ ਹੈਗਾ। ਯਾਂ ਨਹੀਂ ਵੇਖਿਆ ਹਾਲੇ।
ਨਹੀਂ, ਅਜੇ ਮੈਂ ਸਰਚ ਐਸਾ ਕੁਛ ਨੀ ਕੀਤਾ। ਬਸ ਉਹ ਐ ਅੱਜ-ਕੱਲ੍ਹ ਰੀਲਸ ਵਗੈਰਾ ਤੇ ਆ ਈ ਰਹੇ ਨੇ।
ਹਾਂ।
ਤੇ ਜਿਹੜਾ ਬੈਸਟ ਲੱਗੇਗਾ। ਫਿਰ ਮੈਂ ਉੱਧਰੋਂ ਅਮ ਦੇਖਲਾਂਗੀ, ਕਿਥੋਂ ਸਿੱਖਣਾ।
ਹਾਂ, ਨਹੀ ਠੀਕ ਏ। ਕਰੋ ਆਪਣਾ ਵਧੀਆ ਉਥੋ
ਹਾਂਜੀ।
ਹੂੰ, ਹੋਰ ਸੁਣਾਓ?
ਬੱਸ ਜੀ ਵਧੀਆ।
ਔਰ
ਆਪਣਾ ਫੇਰ ਤੁਸੀਂ ਐਧਰ ਨੀ ਗ‌ਏ। ਕਸ਼ਮੀਰ ਸਾਈਡ ਨੀ ਗਏ ਦੇ।
ਨਈ-ਨਈ ਮੈਂ ਨੀਂ ਗਈ ਦੀ। ਮੈਂ ਮਨਾਲੀ ਤੱਕ ਗਈ ਦੀ ਬੱਸ। ਕਸ਼ਮੀਰ ਸਾਈਡ ਨੀ ਗਈ।
ਹੁਣ ਕਸ਼ਮੀਰ ਦਾ ਨਾ। ਜਿਵੇਂ ਹੁਣ ਤੁਹਾਡੀ ਛੁੱ ਛੁਟੀਆਂ ਹੈਗੀਆਂ ਬੱਚਿਆਂ ਨੂੰ। ਆਪਣਾ ਫਿਰ ਲੈ ਕੇ ਨੀ ਜਾਂਦੇ। ਹਿਮਾਚਲ, ਐਚ ਪੀ ਸਾਇਡ।
ਨਈ ਉੱਧਰ ਨੀ, ਏਧ ਐਕਚੁਲੀ ਮੇਰਾ, ਮਤਲਬ ਘੁੰਮਣ ਦਾ ਏਰੀਆ, ਬੀਚੀ ਏਰੀਆ ਮੈਂ ਘੁੰਮਣਾ ਚਾਹੁੰਦੀ ਆਂ। ਮੈਂਨੂੰ ਇਹ ਥੋੜ੍ਹੀ ਸਨੋ ਵਗੈਰਾ ਤੋਂ ਨੀਂ ਪਸੰਦ ਨੀ ਹੈ ਮੈਨੂੰ। ਹੂੰ ਹਾਂ, ਉਹ ਮੇਰੇ ਹਸਬੈਂਡ ਨੂੰ ਹੈਗਾ ਕਿ ਹਾਂ ਉੱਧਰ ਜਾਣਾ ਚਾਹੀਦਾ। ਕਸ਼ਮੀਰ ਦੇਖਣਾ ਚਾਹੀਦਾ। ਸਨੋ ਦੇਖੋ।
ਕਸ਼ਮੀਰ ਦੇਖਣਾ ਚਾਹੀਦਾ ਜੰਨਤ ਹੈਗਾ। ਜੰਨਤ ਐ ਪਰੋ ਪਰ, ਹਾਂ-ਹਾਂ। ਓ ਤੇ ਜਦੋਂ ਬਰਫ਼ ਪੈਂਦੀ ਹੈਗੀ ਏ ਬਰਫ਼ ਪਈ ਜਿਹੜੀ, ਦੇਖਣੀ ਚਾਹੀਦੀ ਓ ਮੇਨ ਸਵਿਟਜ਼ਰਲੈਂਡ ਲੱਗਦਾ ਪ੍ਰੋਪਰ ਜਦੋਂ ਬਰਫ਼ ਨਾਲ ਢੱਕ ਜਾਂਦਾ ਨਾ ਸਾਰਾ। ਸਵਿਜਰਲੈਂਡ ਆਕਣ ਲਗਦਾ, ਹਾਂਜੀ।
ਖਜਿਆਰ ਗਏ ਹੋਏ ਆਂ, ਖਜਿਆਰ ਵੀ ਕਾਫ਼ੀ ਅੱਛੀ ਜਗ੍ਹਾ ਐ ਮਿਨੀ ਸਵਿਟਜ਼ਰਲੈਂਡ ਕਹਿੰਦੇ ਨੇ ਉਹਨੂੰ।
ਹਾਂ-ਹਾਂ, ਮਿੱਨੀ ਸਵਿਜ਼ਰਲੈਂਡ ਕਹਿੰਦੇ ਨੇ ਠੀਕ ਹੈ ਠੀਕ ਹੈ।
ਉੱਧਰ ਵੀ ਓ ਹੈ ਅੱਛੀ ਜਗ੍ਹਾ ਕਾਫ਼ੀ
ਉਹ ਮਕਲੋਡਗੰਜ ਤੋਂ ਅੱਗੇ ਪੈਂਦਾ ਹੈਗਾ ਨਾ।
ਹਾਂ ਮਕਲੋਡਗੰਜ ਤੋਂ ਅੱਗੇ
ਅੱਛਾ, ਨਈ ਉਹ ਵੀ ਵਧੀਆ, ਓ ਵਧੀਆ ਏਰੀਆ, ਧਰਮ ਧਰਮਸ਼ਾਲਾ ਗਏ ਦੇ ਓ ਧਰਮਸ਼ਾਲਾ
ਗਏ ਦੇ ਉਹ ਸਭ ਨੇੜੇ-ਨੇੜੇ ਸੀ ਉਥੋਂ ਸਾਰਾ ਉੱਧਰ ਦਾ ਟੂਰ ਕਰਕੇ ਆਏ ਸੀ।
ਹਮ ਅੱਛਾ ਜੀ।
ਕਾਫ਼ੀ ਅੱਛੀ ਜਗਾ ਐ। ਡਲਹੋਜ਼ੀ ਵੀ ਹਮ। ਧਰਮਸ਼ਾਲਾ ਵੀ।
ਸਾਰੀ ਗ੍ਰੀਨ ਸਿਟੀ ਹੈਗੀ ਹੈ।
ਹਾਂਜੀ।
ਉੱਥੇ ਮੈਂ ਕਹਿੰਦਾ ਬਿਲਕੁਲ ਪੋਲਿਊਸ਼ਨ ਨਹੀਂ ਹੈਗਾ। ਪੂਰੀ ਹਰਿਆਲੀ ਹੈਗੀ ਹੈ, ਪੂਰੀ ਹਰਿਆਲੀ।
ਹਾਂਜੀ, ਹਾਂਜੀ, ਹਾਂਜੀ।
ਹਮ ਧਰਮਸ਼ਾਲਾ ਦਾ ਸਟੇਡੀਅਮ ਗਿਆ ਹੋੁਣੇ ੳ ਜਿੱਥੇ ਆਪਣਾ ਆਈ
ਸਟੇ ਸਟੇਡੀਅਮ ਦੇਖਿਆ ਉੱਧਰ ਦਾ, ਉਸ ਟਾਈਮ ਤਾਂ ਫ੍ਰਰੀ ਸੀ।
ਅੱਛਾ-ਅੱਛਾ ਉਸ ਟਾਈਮ ਮਤਲਬ ਬਣ ਰਿਹਾ ਸੀਗਾ?
ਬਣ ਤੇ ਨਹੀਂ ਰਿਹਾ ਸੀ, ਮਤਲਬ ਉਸ ਟਾਈਮ ਕੋਈ ਮੈਚ ਵਗੈਰਾ ਨਹੀਂ ਹੈਗੇ ਸੀ ਤੇ ਆਪਾਂ ਬਸ ਖਾਲੀ ਦੇਖਿਆ ਸੀ।
ਖਾਲੀ ਦੇਖਿਆ ਸੀ ਅਛਾ-ਅੱਛਾ-ਅੱਛਾ, ਠੀਕ ਹੈ ਠੀਕ ਹੈ ਠੀਕ ਮਤਲਬ ਕੋਈ ਮੈਚ ਵਗੈਰਾ ਨੀ ਹੈਗਾ ਹਾਂ ਨੀ ਠੀਕ ਹੈ। ਅੱਛਾ ਤੇ ਤੁਸੀਂ ਤੇ ਫੇਰ ਗੁੜੀਆਂ ਨੂੰ ਲੈ ਕੇ ਗਏ ਹੋਵੋਗੇ। ਮੁੰਡਾ ਤੇ ਤੁਹਾਡਾ ਛੋਟਾ ਹੈ।
ਹਾਂ ਉਹ ਗੁੜੀਆਂ ਦੇ ਟਾਈਮ ਹੀ ਗਏ ਸੀ। ਉਹ ਵੀ ਛੋਟੀ ਸੀ ਚਾਰ ਪੰਜ ਸਾਲ ਦੀ ਸੀ ਉਦੋਂ ਗਏ ਸੀ।
ਅੱਛਾ ਜੀ ਤੇ ਇੰਜੋਏਮੈਂਟ ਪੂਰੀ ਕਰਕੇ ਆਏ ਹੈਂ।
ਹਾਂਜੀ-ਹਾਂਜੀ ਬਹੁਤ ਮਜ਼ੇ ਕੀਤੇ ਸੀ ਉਹ ਉੱਧਰ, ਹਫ਼ਤੇ ਦਾ ਟੂਰ ਸੀ ਸਾਡਾ।
ਅੱਛਾ ਜੀ।
ਬਾਈ ਕਾਰ ਹੀ ਗਏ ਸੀ ਅਸੀਂ ਆਪਣੀ।
ਬਾਈ ਕਾਰ ਹਸਬੈਂਡ ਦੇ ਨਾਲ।
ਹਾਂਜੀ ਹਸਬੈਂਡ ਦੇ ਨਾਲ ਇ ਗਏ ਸੀ।
ਤੇ ਨਾਲ ਫਰੈਂਡ ਵਗੈਰਾ ਵੀ ਗਏ ਹੋੁਨੇਨ ਕੇ ਨਈ।
ਨਹੀਂ-ਨਹੀਂ ਅਸੀਂ ਬਸ ਆਪਣੀ ਹੀ ਫੈਮਿਲੀ ਗਏ ਸੀ ਬਸ। ਠੀਕ ਹੈ ਜੀ ਕਰਦੇ ਆ ਫੇਰ ਥੋੜੀ ਦੇਰ ਤੱਕ ਕੋਲ।
ਠੀਕ ਹੈ ਜੀ, ਠੀਕ ਹੈ ਜੀ ਓਕੇ।
ਹੈਲੋ।
ਹੈਲੋ। ਹੈਲੋ।
ਡਿਸਕਨੈਕਟ ਕਰਦੋ।
ਡਿਸਕਨੈਕਟ।